ਹੈਲੋ, ਹੈਲੋ ਹਾਂਜੀ ਭੈਣਜੀ, ਸਸ ਸ੍ਰੀ ਅਕਾਲ।
ਸਸ ਸ੍ਰੀ ਕਾਲ ਜੀ।
ਹੋਰ ਸੁਣਾ। ਹਾਂਜੀ-ਹਾਂਜੀ, ਠੀਕ ਐ। ਤੁਸੀ ਸੁਣਾਔ?
ਹਾਂਜੀ, ਅਸੀ ਵੀ ਵਧੀਆ।
ਅੱਛਾ ਜੀ, ਹੋਰ ਕੀ ਕਰਦੇ ਪੇ ਸੀ?
ਬਸ ਭੈਣ ਜੀ ਰੋਟੀ ਵਗੈਰਾ ਬਣਾਉਂਦੇ ਪਏ ਸੀ। ਤੇ ਬਸ ਵੇਹਲੇ ਹੋਣ ਲੱ ਗੇ ਸੀ ਮੈਂ ਕਿਆ ਚੱਲ ਗੱਲ ਕਰ ਲਾਂ ਤੁਆਡੇ ਨਲ।
ਹਾਂਜੀ
ਮੈਂ ਕਿਆ ਚਲੋ ਤੁਆਡੇ ਨਾਲ ਗੱਲ ਕਰ ਲਵਾਂ।
ਹਾਂਜੀ-ਹਾਂਜੀ, ਚਲੋ ਵਧੀਐ।
ਹਾਂਜੀ, ਮੈਂ ਇਹ ਪੁੱਛਣਾ ਸੀ ਤਾਡੇ ਔਧਰ ਵੀ ਕੋਈ ਵੋਟਾਂ-ਵੁਟਾਂ ਦਾ ਕੋਈ ਫਾਰਮ ਵਗੈਰਾ ਭਰਵਾਇਐ ਤਾਡੇ ਤੋਂ?
ਹਾਂਜੀ-ਹਾਂਜੀ ਸਾਡੇ ਕੋਲ ਬੋਤ ਏ, ਏ ਰੌਲਾ ਪਿਆਦੈ ਇਸ ਚੀਜ਼ ਦਾ ਤੇ ਬੋਤ ਈ ਮਤਲਬ ਲੋਕੀ ਭੱਜੇ ਫਿਰਦੇ ਫਾਰਮ ਜਨ ਲੈ ਕੇ ਬੜੀ ਪਰੇਸ਼ਾਨੀ ਵਾਲੀ ਗੱਲ ਹੋ
ਐ। ਅੱਛਾ-ਅੱਛਾ ਬ ਬਸ ਜੀ ਇੱਧਰ ਈ ਮੈਂ ਕਿਆ ਚੱਲ ਭੈਣ ਜੀ ਨੂੰ ਪੁੱਛਾਂ ਤਾਡੇ ਔਧਰ ਵੀ ਕੋਈ ਹੈਗਾ ਏਦਾਂ ਦਾ। ਬਸ ਮੈਂ ਤੇ ਜੀ ਬੜੀ ਪੈਣਜੀ ਪਰੇਸ਼ਾਨ ਹੋ ਗਏ ਕਿ ਇੱਧਰ ਜਾਔ, ਐ ਕਰਵਾ ਕੇ ਲਿਆਔ ਆਪਣੀ ਪਾਪਾ ਦਾ ਲੈ ਕੇ ਆਔ ਵੋਟਰ ਕਾਰਡ ਨੀ ਮੰਮੀ ਦਾ ਲੈ ਕੇ ਆਔ
ਹਾਂਜੀ-ਹਾਂਜੀ ਭੈਣਜੀ ਸਾਡੇ ਵੀ ਇੱਧਰ ਏਦਾਂ ਈ ਆ
ਔਰ ਹਾਂਜੀ ਤੇ ਹੁਣ ਕਿੱਦਾਂ ਲੈ ਕੇ ਆਈਏ ਜੇ ਇੰਨਾ ਟੈਮ ਹੋ ਚੁੱਕਿਐ। ਇੰਨਾ ਪੁਰਾਣਾ ਰਿਕਾਰਡ ਕੌਣ ਰੱਖਦੈ।
ਹਾਂਜੀ-ਹਾਂਜੀ ਐ ਤੇ ਹੈ ਈ ਜੇ। ਬਸ ਔ ਅਗਲੇ ਮੁਦੇ ਪਏ ਨੇ ਦੇਣਾ ਵੀ ਜ਼ਰੂਰੀ ਹੈਗਾ ਦਾ ਵਾ ਏ ਸਾਡੇ ਵਾਸਤੇ ਈ ਹੈਗਾ ਏ ਆ
ਹਾਂਜੀ ਬਸ ਫੇਰ ਹੁਣ ਇੰਨਾ ਪਰੇਸ਼ਾਨ ਕਦੇ ਇੱਧਰ ਜਾਔ, ਐ ਲੈ ਕੇ ਆਔ ਔਧਰ, ਇੱਧਰ-ਔਧਰ ਘੁੰਮਣਾ ਪੈਂਦੈ ਤੇ ਲੱਭਦਾ ਫੇਰ ਵੀ ਨੀ ਪਿਆ ਪੁਰਾਣੇ ਇੰਨਾ ਪੁਰਾਣਾ ਹੋ ਗਿਆ ਉਸ ਟੈਮ ਵੋਟਾਂ ਵੀ ਨੀ ਪੇਂਦੀਆਂ ਹੁੰਦੀਆਂ ਸੀ ਮਤਲਬ ਵੋਟਰ ਕਾਰਡ ਤੇ ਬਣਦੇ ਨੀ ਸੀ ਔਸ ਟੈਮ ਤੇ ਐ ਤੇ ਕਾਫੀ ਅ ਟਾਈਮ ਬਾਦ ਬਨਨੇ ਐ
ਹਾਂਜੀ ਔ ਕੈਂਦੇ ਅਗਰ ਤੁਸੀ ਐ ਨੀ ਦੋਗੇ ਤੇ ਫਿਰ ਤੁਹਾਡੀੋ ਵੋਟ ਕਟ ਟੀ ਜਾਏਗੀ।
ਹਾਂਜੀ-ਹਾਂਜੀ। ਫੇਰ ਔ ਲਿਸਟ ਵਿੱਚੋਂ ਵੀ ਨਾਮ ਲ ਕੈਂਦੇ ਆਪਣੇ ਆਪ ਈ ਲੱਭ ਕੇ ਲਿਆਔ ਤੇ ਹੁਣ ਇੰਨਾਂ ਮੈਂ ਲਿਸਟ ਤੋਂ ਵੀ ਲੱਭਿਐ ਔਰਚ ਹੈ ਈ ਨੀ ਕੁਛ ਐਸਾ-ਵੈਸਾ
ਹਾਂਜੀ, ਹਾਂਜੀ।
ਬਸ ਦਿੱਕਤ ਜੀ ਹੋਈ ਦੀ ਐ ਤੇ ਕੈਂਦੇ ਫੇਰ ਅਗਰ ਤੁਸ ਤੇ ਨਈ ਲੈ ਕੇ ਆਔਗੇ ਡਾਟਾ ਕੱਠਾ ਕਰਕੇ ਤੇ ਤਾਡੀ ਵੋਟਾਂ ਵ ਟਾਂ ਕੱਟ ਜਣਗੀਆਂ ਤੇ ਭੈਣਜੀ ਰਾਸ਼ਨ ਵਗੈਰਾ ਸਭ ਕੁਛ ਕੱਟਿਆ ਜਾਣੈ।
ਹਾਂਜੀ-ਹਾਂਜੀ ਦੇਖੋ ਗਰੀਬ ਬੱਚੇ ਤੇ ਗਰੀਬ ਜੇੜੇ ਲੋਕ ਹੁੰਦੇ ਨੇ ਤੇ ਔਨਾਂ ਨੂੰ ਰਾਸ਼ਨ ਮਿਲਦਾ ਵਾ ਔਨਾਂ ਦਾ ਕੀ ਬਣੇਗਾ ਅੱਜ ਐ ਵੀ ਸੋਚ ਣਾ ਚਾਹੀਦੈ ਨੈ ਔਨਾ ਨੂੰ ਤੇ ਬਸ ਪ੍ਰੈਸ਼ਰ ਪਾਇਆ ਦੈ ਸਾਰਿਆਂ ਤੇ ਵੀ ਲੈ ਕੇ ਆਔ, ਜਿੱਥੋਂ ਮਰਜ਼ੀ ਲੈ ਕੇ ਆਔ। ਹੁਣ ਬੰਦਾ ਕਿੱਥੋਂ ਲੈ ਕੇ ਆਵੇ
ਔਵੀ ਤੇ ਔ ਹੁਨ ਫਿਰ ਪਰਾਣੇ ਜਮਾਨੇ 'ਚ ਮਤਲਬ ਲੋਕ ਵੋ ਟਾਂ ਪੈਂਂਦੀਆਂ ਹੁੰਦੀਆਂ ਸੀ, ਪਰਚੀ ਰਾਏ। ਪਰਚੀ ਨਾਲ ਪਾਂਦੇ ਹੁੰਦੇ ਸੀ ਤੇ ਵੋਟ, ਤੇ ਹੁਣ ਤੇ ਚਲੋ ਬੜੀ ਟੈਕਨੋਲੋਜੀ ਵੱਧ ਗਈ ਏ ਤੇ ਏਸ ਕਰਕੇ ਸਾਨੂੰ ਥੋੜ੍ਹਾ ਬਹੁਤਾ ਪਤਾ ਵੀ ਹੈ ਪੁਰਾਣੇ ਜਮਾਨੇ ਚ ਕਿੱਥੇ ਪਤਾ ਸੀ ਕਿਸੇ ਨੂੰ ਤੇ ਹੁਣ ਨਵਾਂ ਹੀ ਉਹਨਾਂ ਨੇ ਮੁੱਦਾ ਰੱਖਤਾ ਕਿ ਤੁਸੀਂ ਲੈ ਕੇ ਆਓ ਅਗਰ ਨਹੀਂ ਮਿਲਿਆ ਤੇ ਵੋਟਾਂ ਕੱਟ ਕਟ ਜਾਣੀਆਂ ਨੇ ਤੇ ਪਰ ਇਹਦੇ ਚ ਸਾਡੇ ਕੀ ਗਲਤੀ ਆ ਬਈ
ਹਾਂਜੀ, ਹਾਂਜੀ ਬਸ ਕਈ ਕੇਸ ਏਦਾਂ ਦੇ ਹੈਗੇ ਦੇ ਨੇ ਉਹ ਕਹਿੰਦੇ ਆ ਵੀ ਤਾਡਾ ਕੇਸ ਬਾਦ 'ਚ ਦੇਖਾਂਗੇ। ਬੀ ਅਪਣੇ ਫਾਰਮ ਹਜੇ ਰੱਖੋ ਅਪਣੇ ਕੋਲ ਈ। ਫੇਰ ਬਾਦ 'ਚ ਦੇ
ਹਾਂ ਹਾਂਜੀ ਹੁਣ ਲੱਭਦਾ ਹੀ ਨਹੀਂ ਪਿਆ ਬਈ ਉਸ ਟੈਮ ਤੇ ਨਾ ਵੋਟਰ ਕਾਰਡ ਬਣਦੇ ਹੁੰਦੇ ਸੀ ਨਾ ਕੁਛ, ਤੇ ਹੁਣ ਕਿੱਧਰੋਂ ਨਾਮ, ਨਾਮ ਹੀ ਨੀ ਹੈਗਾ ਲਿਸਟ ਚ ਤੇ ਕਿਧਰੋਂ ਲੈ ਕੇ ਕਈ ਵੋਟਰ ਕਾਰਡ ਹੁੰਦਾ ਤਾਂ ਹੀ ਨਾਮ ਹੁੰਦਾ ਸੀ ਨਾ
ਵੀ ਬੜੀ ਮੁਸ਼ਕਿਲ ਨਾਲ ਲਿਸਟ ਕਢਵਾਈ ਆ ਚਲੋ ਮੇਰੀ ਤੇ ਖੈਰ ਚਲੋ ਬੜੀ ਮੁਸ਼ਕਿਲ ਨਾਲ ਕਿਨ ਲੱਗ ਗਏ ਮੈਨੂੰ ਦੱਸ ਦਿਨ ਲੱਗ ਗਏ ਇਸ ਚੀਜ਼ ਦੇ ਪਿੱਛੇ ਫੇਰ ਚਲੋ ਮੇਰੀ ਤੇ ਖੈਰ ਨਿਕਲੀ ਪਈ
ਅੱਛਾ ਤੁਹਾਡੀ ਨਿਕਲ ਗਈ ਹੈ।
ਹਾਂਜੀ, ਹਾਂਜੀ, ਹਾਂਜੀ ਮੈਂ ਹਜੇ ਕੱਲ ਹੀ ਬਸ ਆਪਣੀ ਲਿਸਟ ਫਾਰਮ ਜਮਾਂ ਕਰਾ ਕੇ ਆਈ ਹਾਂ।
ਅੱਛਾ, ਅੱਛਾ ਤੇ ਤੁਹਾਡੀ ਹੈਗਾ ਸੀ ਵੋਟਰ ਕਾਰਡ
ਬਸ ਉਹ ਮੰਮੀ ਮੇਰੀ ਮੰਮੀ ਮੇਰੀ ਨੇ ਉੱਧਰ ਫਾਰਮ ਭਰੇ ਨਾ ਜਿਹੜਾ ਫਾਰਮ ਮੰਮੀ ਨੇ ਭਰਿਆ ਵਾ ਤੇ ਉਹ ਕਹਿੰਦੇ ਜਿਹੜਾ ਤੁਹਾਡੀ ਮੰਮੀ ਨੇ ਭਰਿਆ ਨਾ ਤੁਸੀਂ ਉਹੀ ਖਿੱਚ ਕੇ ਭੇਜ ਦੇ ਸਾਨੂੰ
ਅੱਛ- ਅੱਛਾ।
ਜਿਹੜੀ ਲੇਡੀਜ਼ ਪੁਰਾਣੀ ਹੈਗੀ ਆ ਉਹਨਾਂ ਦੇ ਉਹਨਾਂ ਦੇ ਮਾਂ ਪਿਓ ਨਹੀਂ ਹੈਗੇ ਉਹੋ ਜਿਹੇ
ਹਾਂ ਉਹੀ ਉਹੀ ਤੇ ਉਹੀ ਤੇ ਮੈਂ ਸਾਡੀ ਵੀ ਨਾਲ ਦੀ ਗੁਆਂਢਨ ਉਹਦੇ ਵਿਚਾਰੇ ਉਹ ਤੇ ਕਾਫ਼ੀ ਪੁਰਾਣੀ ਮਤਲਬ ਮੇਰੇ ਤੋਂ ਵੀ ਕਾਫ਼ੀ ਵੱਡੀ ਹੈ ਤੇ ਉਹਦੇ ਹੁਣ ਮਾਂ ਪਓ ਨਹੀਂ ਹੈਗੇ ਤੇ ਹੁਣ ਵਿਚਾਰੇ ਕਿੱਥੋਂ ਲੈ ਕੇ ਆਏ ਬਈ ਉਹਨੂੰ ਪਤਾ ਹੀ ਨਹੀ ਬਈ ਬੋਡਰ ਕਾਰਡ ਵਗੈਰਾ ਕਿੱਥੋਂ ਕਿ ਹੈਗੇ ਵੀ ਸੀ ਨਹੀਂ ਸੀ ਉਹਨੂੰ ਪਤਾ ਹੀ ਨਹੀਂ
ਹਾਂਜੀ- ਹਾਂਜੀ
ਹਨਾ ਤੇ ਬਸ ਉਹ ਵੀ ਪਰੇਸ਼ਾਨ ਲੋਕੀ ਸਾਰੇ ਪਰੇਸ਼ਾਨ ਹੋਏ ਦੇ ਨੇ ਜਿੰਨਾਂ ਦੀ ਲੋਕਲ ਵੋਟ ਹੈਗੀ ਹੈ ਲੋਕਲ ਜਿਹੜੇ ਵਿਆਹੀ ਦੇ ਨੇ ਉਹਨਾਂ ਵਾਸਤੇ ਕੋਈ ਪਰੇਸ਼ਾਨੀ ਨੀ ਉਹਨਾਂ ਦੇ ਤੇ ਲੱਭ ਜਾਣਗੇ ਤੇ ਸਾਡਾ ਤੇ ਹੁਣ ਅਸੀਂ ਦੂਸਰੇ ਦੇ ਮਤਲਬ ਸ਼ਹਿਰ ਚ ਆਏ ਦੇ ਆ ਤੇ ਸਾਡਾ ਦਿੱਕਤ ਹੁੰਦੀ ਪਈ ਹੈ।
ਹਾਂਜੀ। ਬਸ ਮੇਰੀ ਜਠਾਣੀ ਹੈਗੀ ਸੀ ਆ ਤੇ ਉਹ ਵੀ ਮੇਰੇ ਚਲੋ ਵੱਡੇ ਨੇ ਬਹੁਤ ਵੱਡੇ ਨੇ ਤੇ ਉਹਨਾਂ ਦੇ ਹੁਣ ਆਪਣਾ ਨਹੀਂ ਹੈਗੇ ਪੁਰਾਣੇ ਨਹੀਂ ਹੈਗੇ ਤੇ ਉਹਨਾਂ ਨੂੰ ਆਪਣੀ ਡੇਟ ਆਫ ਬਰਥ ਦਾ ਵੀ ਨੀ ਪਤਾ ਹੈਗਾ ਦੱਸ ਕੀ ਕਰਨਾ ਵਿਚਾਰੇ
ਜੇ ਉਹੀ ਤਾਂ ਬੜੀ ਪਰੇਸ਼ਾਨੀ ਹੈ। ਪਹਿਲੇ ਜਮਾਨੇ ਚ ਕਿੱਥੇ ਹੁੰਦਾ ਸੀ। ਜੇ ਨਾ ਕੋਈ ਮਤਲਬ ਕਮੇਟੀ ਘਰ ਨਾਮ ਲਿਖਵਾਉਂਦੇ ਹੁੰਦੇ ਸੀ ਜ਼ਿਆਦਾ ਹਨਾ ਇੰਨਾ ਪਤਾ ਹੀ ਨਹੀਂ ਹੁੰਦਾ ਸੀ
ਤੇ ਆਪਣਾ ਉਹਨਾਂ ਦੇ ਪਿਓ ਵੀ ਨੀ ਹੈਗੇ ਹੁਣ ਵਿਚਾਰੀ ਕਿੱਥੋਂ ਲੈ ਕੇ ਆਵੇ ਭਰਾਵਾਂ ਨੂੰ ਵੀ ਨ ਪਤਾ ਜੇ ਨਹੀਂ ਯਾਦ ਹੈਗਾ ਆਪਣਾ ਡੇਟ ਆਫ ਬਰਥ ਕੀ ਪਤਾ ਜਨਮ ਤਾਰੀਕ ਦਾ
ਓਕੇ ਤੇ ਹੈ ਹੀ ਹੈ।
ਪਹਿਲੇ ਕਿਹੜਾ ਲੋਕੀ ਇਹ ਜਨਮਦਿਨ ਹੀ ਮਨਾਉਂਦੇ ਸੀ ਇਹ ਢੋਂਗ ਢਾਂਗ ਕੋਨੀ
ਹੁਣ ਤੂੰ ਹੁਣ ਚਲੋ ਅੱਜ ਕੱਲ ਸਭ ਯਾਦ ਰੱਖਦੇ ਨੇ ਹੋਸਪਿਟਲ ਚ ਮਤਲਬ ਡਿਲੀਵਰੀ ਹੁੰਦੀ ਹੈ ਤੇ ਸਭ ਕੁਛ ਲਿਖ
ਉਹ ਸਾਰਾ ਨਿਕਲ ਜਾਂਦਾ ਵ
ਹਾਂ। ਪਰ ਪਹਿਲੇ ਦੀ ਵੇਖੋ ਤੁਸੀਂ ਘਰਾਂ ਹੋ ਜਾਂਦੇ ਸੀ ਬੱਚੇ ਵਗੈਰਾ ਹਨਾ ਕਿੱਥੇ ਬਾਹਰ ਬੋਲ ਜਾਣਾ ਨੀ ਪੈਂਦਾ ਸੀ।
ਤੇ ਉਹ ਫਿਰ ਕਿੱਥੇ ਰਕਾਰਡ ਹੋਣਾ ਨਾ ਨਾ ਹੀ ਪਹਿਲੇ ਜਮਾਨੇ ਚ ਜਾਂਦੇ ਹੁੰਦੇ ਸੀ ਲਿਖ ਮਤਲਬ ਸਪੈਸ਼ਲ ਕਿ ਹਾਂ ਕਮੇਟੀ ਘਰ ਚ ਲਿਖਵਾ ਕੇ ਆਨਾ। ਐਵੇਂ ਦਾ ਕੁਛ ਹੁੰਦਾ ਈ ਨਈ ਸੀ, ਹੁਣ ਤੇ ਬੜੀ ਤਰੱ ਕੀ ਕਰਲੀ ਟੈਕਨੋਲੋਜੀ ਨੇ, ਪਰ ਫਿਰ ਇਸ ਗੱਲ ਨੂੰ ਸਮਝਣਾ ਚਾਇਦਾ ਨਾ ਕਿ ਪੈਲੇ ਟਾਈਮ ਚ ਇਹ ਸਭ ਨਈ ਸੀ ਤੇ ਉਹਨਾਂ ਨੂੰ ਸਮ
ਨੂੰ ਹਾਂ।
ਹੁਣ ਵੇਖੋ ਕੈਂਦੇ ਨੇ ਕੈਂਦੇ ਅ ਨਈ ਹੈ ਤੁਆਡੇ ਕੋਲ ਕੁਛ ਤੇ ਫੇਰ ਉਹਨਾਂ ਦਾ ਕੇਸ ਕੂਸ ਪਤਾ ਨੀ ਕੀ ਕੈਂਦੇ ਸੀ ਤੇ ਅੱਗੇ ਫਾਰਮ ਅ ਭੇਜ ਦਾਂਗੇ ਤੇ ਤੁਆਨੂੰ ਬੁਲਾਇਆ ਜਾਏਗਾ ਫੇਰ ਵੇਖੋ ਕੀ ਕਹਿੰਦੇ ਨੇ।
ਹਾਂਜੀ-ਹਾਂਜੀ, ਭੇਜਣਾ ਚਾਈਦਾ ਲਿਖ ਕੇ ਵੀ ਇਹਨਾਂ ਦਾ ਨਈ ਹੈਗਾ ਕੋਈ ਤੇ ਹੁਣ ਬ ਬੰਦਾ ਕੀ ਕਰੇਗਾ।
ਹਾਂਜੀ, ਬੜੀ ਪਰੇਸ਼ਾਨੀ ਐ ਜੀ, ਚਲੋ ਸਾਡੇ ਵਰਗੇ ਚਲੋ ਖਾ ਪੀ ਲਵਾਂਗੇ ਜੇੜੇ ਆਮ ਆਦਮੀ ਵੇਚਾਰਾ ਘੱਟ ਪੈਹੇ ਮਤਲਬ ਕਮਾਏ ਜਾਂਦੇ ਨੇ ਉਹਨਾਂ ਦਾ ਗੁਜ਼ਾਰਾ ਤੇ ਬੜਾ ਮੁਸ਼ਕਿਲ ਹੁੰਦਾ ਐ ਨਾ।
ਹਾਂਜੀ, ਦੇਖੋ ਹੁਣ ਕਣਕ ਮਿਲ ਜਾਂਦੀ ਐ, ਤੇਲ ਮਿਲ ਜਾਂਦਾ ਵਾ।
ਹਾਂ।
ਹੈ ਚਲੋ ਕਣਕ ਤੇ ਚਲੋ ਏਦਾਂ ਈ ਮਿਲ ਜਾਂਦੀ ਐ ਥੋੜਾ ਤੇਲ ਘੱਟ ਰੇਟ ਤੇ ਮਿਲ ਜਾਂਦਾ ਬਾਦ ਮਹਿੰਗਾ ਮਿਲਦਾ ਵਾ ਤੇਲ।
ਬਸ ਥੋੜਾ ਸਰਕਾਰ ਨੂੰ ਵੀ ਸਮਝਣਾ ਚਾਈਦਾ ਨਾ।
ਹਾਂਜੀ-ਹਾਂਜੀ।
ਹਾਂ, ਬਸ ਹੁਣ ਤੁਸੀਂ ਵੇਖੋ ਬਈ ਪਿੱਛੇ ਸਾਡੀਆਂ, ਪਿਛਲੇ ਸਾਲ ਹੋ ਗਏ ਐ, ਦੋ-ਢਾਈ ਸਾਲ ਤੋਂ ਜੈਦਾ ਟਾਈਮ ਹੋ ਗਿਆ ਹੁਣਾ ਤੇ ਫੈਮਲੀ ਆਈਡੀਆ ਦੇ ਬਾਰੇ ਇਨਾ ਰੋਲਾ ਪਿਆ ਸੀ ਜੇ।
ਹਾਂਜੀ।
ਹੈਨਾ ਫੈਮਿਲੀ ਆਈਡੀਆ ਰਾਸ਼ਨ ਕਾਰਡ ਕੱਟੇ ਜਾਣੇ ਨੇ ਫੈਮਲੀ ਆਈਡੀ ਵੀਚ ਜਿਨਾਂ ਦੇ ਨਾਮ ਨੀ ਹੈਗੇ ਜਿਨਾ ਦਾ ਬਿੱਲ ਜੈਦਾ ਆਂਦਾ ਤੇ ਸਾਡਾ ਵੀ ਐਵੇਂ ਹੋ ਗਿਆ ਸੀ। ਹੁਣ ਸਾਡਾ ਕੱਠਾ ਪਰਿਵਾਰ ਏ, ਤੇ ਬਿਲ ਤੇ ਫੇਰ ਜੈਦਾ ਆਣਾ ਈ ਐ ਨਾ, ਇੱਕ ਬੰਦੇ ਦੇ ਸਿਰ ਤੇ ਥੋੜੀ ਐ। ਸਾਰਿਆਂ ਦਾ ਬਿੱਲ ਐ, ਤੇ ਉਹਦੇ ਕਰਕੇ ਕੇ ਵੀ ਥੋੜਾ ਹੋ ਗਿਆ ਸੀ ਪਰ ਫੇਰ ਸਰਕਾਰ ਨੇ ਚਲੋ ਸੁਣ ਈ ਲਿੱਤੀ ਲੋਕਾਂ ਦੀ ਵੀ
ਪਰ ਤੁਸੀ ਅਪਣੀ ਫੈਮਿਲੀ ਆਇਡੀ ਅਲੱਗ ਕਰਵਾ ਲੋ।
ਫੈਮਿਲੀ ਆਈਡੀ ਤੇ ਅਲੱਗ ਐ, ਪਰ ਜੇੜਾ ਉਹ ਆਂਦਾ ਨਾ ਬਿਲ ਆਂਦਾ ਉਹ ਇਹਨਾਂ ਦੇ ਨਾਮ ਤੇ ਆਂਦਾ ਨਾ ਜਿਸ ਕਰਕੇ ਫਿਰ ਉਹ ਸਰ
ਅੱਛਾ, ਉਹ ਤੁਹਾਡਾ ਸਾਰਾ ਕੱਠਾ ਈ ਆਂਦਾ ਹੈਨਾ, ਹਾਂਜੀ-ਹਾਂਜੀ।
ਤੇ ਫੇਰ ਸਰਕਾਰ ਨੂੰ ਲੱਗਦਾ ਕਿ ਇਹੀ ਭਰਦੇ ਆ ਸਾਰਾ ਪਰ ਐਵੇਂ ਦਾ ਨੀ ਨਾ ਹੈਗਾ ਕੁਛ, ਤੇ ਫੇਰ ਚਲੋ ਉਹ ਤੇ ਸਰਕਾਰ ਨੇ ਵਦੀਆ ਕੀਤਾ ਨਾ ਹਾਂ ਹੁਣ ਤੇ ਚਲੋ, ਸਰਕਾਰ ਨੇ ਠੀਕ ਕਰਤਾ ਨਾ ਉਹ ਚੀਜ਼। ਤੇ ਹੁਣ ਇਹ ਸਭ ਕੁਛ ਹੁੰਦਾ ਈ ਨਈ ਹੈਗਾ ਤੇ ਉਹ ਸਰਕਾਰ ਨੇ ਅਪਣੇ ਆਪ ਹੀ ਉਹ ਰੂਲ ਨੂੰ ਖ਼ਤਮ ਕਰ ਦਿੱਤਾ ਹੋਇਆ।
ਬਸ ਜੀ ਹੁਣ ਤੇ ਨਵੀਆਂ-ਨਵੀਆਂ ਸਕੀਮਾਂ ਨਿਕਲੀ ਜਾ ਰਈਆਂ, ਨਿਕਲੀ ਜਾ ਰਈਆਂ, ਇੱਧਰ ਇੱਕ ਖਤਮ ਹੁੰਦੀ ਦੂਜੀ ਤਿਆਰ ਖੜੀ ਆ।
ਹਾਂਜੀ, ਬਸ ਜਿਸ ਸਰਕਾਰ ਵੀ ਨਵੇਂ-ਨਵੇਂ ਰੂਲ ਬਣਾਂਦੀ ਐ। ਚਲੋ ਉਹ ਵੀ ਵੈਸੇ ਸਾਡੇ ਹਾਂ, ਫਾਇਦੇ ਵਾਸਤੇ ਹਾਂਜੀ-ਹਾਂਜੀ, ਮੈਂ ਵੀ ਓਹੀ ਕਹਿਣ ਲੱਗੀ ਸੀ। ਸਾਡੇ ਫਾਯਦੇ ਵਾਸਤੇ ਈ ਹੈਗਾ ਸਭ ਕੁਛ।
ਫੇਰ ਇਹ ਲਾਈਫ ਟਾਈਮ ਵਾਸਤੇ ਸਾਡਾ ਬਣ ਜਾਂਦਾ।
ਹਾਂ-ਹਾਂ, ਨਾ, ਅ ਹਾਂਜੀ-ਹਾਂਜੀ ਉਹ ਤੇ ਹੈ ਈ, ਹੁਣ ਵੀ ਇਸ ਕਰਕੇ ਕਰਦੇ ਪਏ ਸਰਕਾਰ ਕਿ ਚਲੋ ਅੱਗੇ ਜਾ ਕੇ ਤੁਆਨੂੰ ਕੋਈ ਦਿੱਕਤ ਨਾ ਆਏ। ਪਰ ਫਿਰ ਉਹਨਾਂ ਨੂੰ ਇਹ ਵੀ ਗੱਲ ਸਮਝਨੀ ਚਾਈਦੀ ਜਿਨਾਂ ਕੋਲ ਨਈ ਹੈ ਉਹਨਾਂ ਦੇ ਬਾਰੇ ਕੁੱਛ ਸੋਚਿਆ ਜਾਏ ਕਿ ਹਾ ਹੈਨਾ, ਹਾਂ ਕਰਦੇ ਤੇ ਸਭ ਕੁਛ ਠੀਕ ਐ ਕੁਛ ਸੋਚ ਕੇ ਈ ਕਰਦੇ ਨੇ ਉਹ ਵੀ। ਪਰ ਜਿਹਨਾਂ ਕੋਲ, ਨਹੀ ਹੈ ਫਿਰ ਉਹ ਵੀ ਬੰਦਾ ਪਰੇਸ਼ਾਨ ਹੁੰਦਾ ਈ ਏ
ਹਾਂ ਬਸ ਜਿੰਨਾਂ ਕੋਲ ਨਹੀਂ ਹੈ, ਉਹ ਤੇ ਚਲੋ ਉਹਨਾਂ ਨੂੰ ਤਾਂ ਪਰੇਸ਼ਾਨੀ ਹੋਣੀ ਹੋਣੀ ਆ, ਹੁਣ ਚਲੋ ਸਾਡੇ ਵੀ, ਇੱਕ ਥੋੜਾ ਫਸਿਆ ਹੋਇਆ, ਦਾ ਵਾ, ਚਲੋ ਕੋਈ ਗੱਲ ਨਈ, ਹੁਣ ਕਰਨਗੇ ਹੱਲ ਉਹ ਕਹਿੰਦੇ ਲਾਸਟ ਵਿੱਚ, ਦੇਖਾਂਗੇ। ਜੋ ਤੁਹਾਡੇ ਵਾਸਤੇ, ਬਣ ਸਕੇਗਾ ਉਹ ਅਸੀਂ, ਕਰਾਂਗੇ।
ਕੀ, ਕਰਦੇ ਨੇ?
ਦੇਖੋ ਚਲੋ ਕਰਨ ਗਏ, ਕੁਛ ਨਾ ਕੁਛ ਤੇ ਹ ਸਰਕਾਰ ਸਾਰੇ ਬਾਰੇ ਸੋਚਦੀ, ਆ।
ਹਾਂਜੀ ਹਾਂਜੀ ਉਹ ਤੇ ਹੈ, ਹੀ ਹੈ।
ਹਾਂਜੀ ਹਾਂਜੀ ਤੇ ਆਪਣਾ ਕੋਈ, ਹਾਲ ਤੇ ਕਰਨ ਗੇ ਹੀ, ਹੋ ਜਏਗਾ ਕੋਈ ਗੱਲ ਨੀ ਹੁੰ ਹੁੰ ਪਰ ਥੋੜਾ ਟਾਈਮ ਲੱਗ ਗਿਆ ਕੋਈ ਨਾ ਤੁਸੀਂ ਖਬਰ ਤੇ ਤੁਹਾਨੂੰ ਪਤਾ, ਤੁਹਾਨੂੰ ਪਤਾ ਕਾਗਜ਼ ਕਾਗਜ਼ੀ ਕੰਮਾਂ ਚ ਨਾ, ਬਹੁਤ ਟਾਈਮ ਲੱਗ ਜਾਂਦਾ, ਵਾ
ਹਾਂ ਹਾਂ ਓ ਤੇ ਸਰਕਾਰੀ ਕੰਮਾਂ ਚ, ਬਹੁਤ ਜ਼ਿਆਦਾ ਟਾਈਮ ਲੱਗਦਾ, ਜੇ ਹਾਂਜੀ, ਕੋਈ ਨਈ, ਕੀ ਪਤਾ ਸਾਡੇ ਫਾਇਦੇ, ਵਾਸਤੇ ਹੀ ਹੈ, ਹੁਣ ਹੁਣ ਘੁੰਮ ਲੋੋ, ਥੋੜ੍ਹਾ ਬਹੁਤਾ ਜਿੰਨਾ ਪਰੇਸ਼ਾਨ ਹੋਣਾ ਅੱਗੇ ਵਾਸਤੇ, ਪਰੇਸ਼ਾਨੀ ਤਾਂ ਖਤਮ ਹੋਣੀ
ਬਸ ਥੋੜ੍ਹੀ ਪਰੇਸ਼ਾਨੀ ਆ, ਫਿਰ ਅੱਗੇ ਵਾਸਤੇ ਆਪਣਾ ਸੈੱਟ ਤੇ, ਹੋ ਹੋ ਜਾਏਗਾ ਨ ਸਾਰਾ, ਕੁਛ
ਉਵੀ ਮੈਂ, ਸੋਚਦੀ ਪਈ ਸੀ, ਮੈਂ ਕਿਹਾ ਚੱਲ ਠੀਕ ਹੋਏਗਾ, ਜੋ ਵੀ ਹੋਏਗਾ
ਹੋਰ, ਚੱਲ ਠੀਕ ਹੈ, ਹਾਂਜੀ। ਭੈਣ ਜੀ, ਕਦੀ ਆਉਣਾ ਸਾਡੇ ਘਰ ਗੇੜਾ ਲਾਉਣ, ਵਾਸਤੇ
ਜੀ ਆਵਾਂਗੇ, ਦੱਸਣਾ ਫਿਰ ਮੈਨੂੰ ਤੁਹਾਡਾ ਹੋਜੇਗਾ, ਨਾ ਕੰਮ
ਹਾਂਜੀ ਹਾਂਜੀ ਜਦੋਂ ਮੈ ਜਾਵੇਗੀ, ਮੇਰਾ ਫਾਰਮ ਕੰਪਲੀਟ, ਤੇ ਫੇਰ ਮੈਂ ਤੁਹਾਨੂੰ ਵੀ ਦੱਸ ਦੇਵਾਂਗੀ, ਠੀਕ ਅ
ਹਾਂਜੀ, ਠੀਕ ਹੈ ਜੀ, ਓਕੇ ਜੀ, ਅੱਛਾ, ਸਤਿ ਸ੍ਰੀ ਅਕਾਲ ਜੀ।